ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਨੇ
ਠੀਕ ਹੈ ਜੀ ਠੀਕ ਹੈ ਜੀ
ਹਾਂਜੀ, ਹੋਰ ਘਰ ਸਭ ਠੀਕ ਨੇ
ਸਭ ਕਿਰਪਾ ਜੀ ਕਿਰਪਾ ਤੁਸੀਂ ਸੁਣਾਓ
ਹਾਂਜੀ, ਠੀਕ ਵਧੀਆ
ਹਾਂਜੀ- ਹਾਂਜੀ।
ਹਾਂਜੀ ਮੈਂ ਅੱਜ ਸੋਚ ਹੀ ਰਹੀ ਸੀ ਕਿ ਤੁਹਾਡੇ ਨਾਲ ਗੱਲ ਕਰਨੀਏ, ਤੇ ਫਿਰ ਮੈਂ ਇਸ ਕਰਕੇ ਕੋਲ ਲਗਾਈ ਹੈ ਤੁਹਾਨੂੰ ਤੇ ਮੈਂ ਨਾ ਪੁੱਛਣਾ ਸੀ ਕੁਛ ਤੁਹਾਡੇ ਕੋਲੋਂ
ਹਾਂਜੀ
ਹਾਂਜੀ ਮੈਂ ਨਾ ਉਹ ਲੈਣਾ ਸੀ ਕੂਲਰ
ਅੱਛਾ ਜੀ
ਹਾਂਜੀ ਬਾਹਰ ਡਰਾਇੰਗ ਰੂਮ ਵਾਸਤੇ ਨਾ ਕੂਲਰ ਲੈਣਾ ਸੀ ਤੇ ਸਮਝ ਨੀ ਆਉਂਦੀ ਵੀ ਬਈ ਔਨਲਾਈਨ ਬੁੱਕ ਕਰਾ ਦੀਏ ਜਾਂ ਫਿਰ ਵੈਸੇ ਜਾ ਕੇ ਲਈਏ
ਨਹੀਂ ਔਨਲਾਈਨ ਤੁਸੀਂ ਮੰਗਵਾ ਸਕਦੇ ਹੋ ਅੱਜ ਕੱਲ੍ਹ ਬੜੀ ਵਧੀਆ ਕੰਪਨੀਆਂ ਆ ਰਹੀਆਂ ਹੈ
ਹਾਂਜੀ, ਇੱਕ ਥਾਰ ਕੰਪਨੀ ਆ ਰਹੀ ਜੇ
ਕਿਹੜੀ ਕੰਪਨੀ
ਥਾਰ ਕੰਪਨੀ ਕਹਿੰਦੇ ਨੇ ਹੈਗੀ ਇੱਕ ਕੁਛ ਹੋਰ ਵੀ ਇੱਕ ਦੋ ਹੈਗੀਆਂ ਪਰ ਵਧੀਆ ਮਿਲ ਜਾਂਦੀਆਂ ਐਸੀ ਗੱਲ ਨੀ, ਹਾਂਜੀ -ਹਾਂਜੀ ਤੁਸੀਂ ਮੰਗਵਾ ਸਕਦੇ ਹੋ ਹਾਂਜੀ
ਜਿਸ ਤਰ੍ਹਾਂ ਆਪਾਂ ਓਨਲਾਈਨ ਚੀਜ਼ ਮੰਗਗਾਵਾਂਗੇ, ਤੇ ਜੇ ਸਾਨੂੰ ਸਹੀ ਨਾ ਨਿਕਲੇ ਉਹਦਾ ਫਿਰ ਉਹਦਾ ਕੀ ਫਿਰ ਹੋਏਗਾ ਜਿਸ ਤਰ੍ਹਾਂ ਕਈ ਵਾਰ ਚੀਜ਼ ਨਹੀਂ, ਵੀ ਮੈਂ ਤਾਂ ਸੁਣਿਆ ਨਾ ਜ਼ਿਆਦਾਤਰ ਕਿ ਔਨਲਾਈਨ ਚੀਜ਼ ਮੰਗਨੇ ਹਾਂ ਨਾ ਆਪਾਂ, ਜਦੋਂ ਘਰ ਆਉਂਦੇ ਉਹ ਚੀਜ਼ ਸਹੀ ਨਹੀਂ ਆਉਂਦੀ ਖ਼ਰਾਬ ਨਿਕਲਦੇ ਹੈ ਹੈਲੋ ਹੈਲੋ ਹੈਲੋ ਹੈਲੋ
ਹੈਲੋ
ਹਾਂਜੀ, ਆਵਾਜ਼ ਬੰਦ ਹੋ ਜਾਂਦੀ ਵੀਰ ਜੀ, ਕੀ ਗੱਲ
ਉਹ ਸਿਗਨਲ ਦੀ ਪ੍ਰੋਬਲਮ ਹੈ ਜੀ ਥੋੜੀ ਬਹੁਤ ਨਾ ਸਾਡੇ ਇੱਥੇ, ਹਾਂਜੀ ਹੋ ਠੀਕ ਆ ਰਹੀ ਜੀ?
ਅੱਛਾ, ਹਾਂ ਮੈਂ ਪੁੱਛ ਰਹੀ ਸੀ ਬਈ ਜਿਸ ਤਰ੍ਹਾਂ ਆਪਾਂ ਔਨਲਾਈਨ ਚੀਜ਼ ਮੰਗਨੇ ਆ ਜੇ ਉਹ ਸਹੀ ਨਹੀਂ ਨਿਕਲਦੀ, ਤੇ ਫਿਰ ਉਹਦਾ ਕੀ ਹੋਏਗਾ
ਨਹੀਂ ਉਹ ਰਿਟਰਨ ਹੋ ਜਾਂਦੀ ਹੈ, ਉਹ ਰਿਪਲੇਸ ਕਰਕੇ ਵੀ ਦੇ ਦਿੰਦੇ ਨੇ ਜੇਗਰ ਰਿਪਲੇਸ ਨਹੀਂ ਕਰਵਾਣੀ ਤੇ ਕੈਸ਼ਬੈਕ ਮਿਲ ਜਾਂਦਾ ਪੈਸੇ ਵਾਪਸ ਹੀ ਆ ਜਾਂਦੇ ਨੇ
ਅੱਛਾ ਅੱਛਾ ਅਤੇ ਤੁਹਾਡੇ ਹਿਸਾਬ ਨਾਲ ਅਸੀਂ ਔਨਲਾਈਨ ਸ਼ੋਪਿੰਗ ਕਰ ਸਕਦੇ ਹਾਂ
ਹਾਂ ਕਰ ਸਕਦੇ ਹੋ ਤੇ ਜੇ ਜਾ ਸਕਦੇ ਹੋ ਬਾਜ਼ਾਰ ਤੇ ਫਿਰ ਬਾਜ਼ਾਰੋਂ ਵੇਖ ਕੇ ਲਿਆ ਆਪਣੇ ਸਾਹਮਣੇ ਜੇ ਤੁਸੀਂ ਨਹੀਂ ਜਾ ਸਕਦੇ ਫਿਰ ਔਨਲਾਈਨ ਮੰਗਵਾ ਲਓ
ਅੱਛਾ ਅੱਛਾ
ਹਾਂ
ਤੇ ਰੇਟ ਦਾ ਵੀ ਕੁੱਛ ਫ਼ਰਕ ਹੁੰਦਾ ਜਿਸ ਤਰ੍ਹਾਂ ਆਪਾਂ ਔਨਲਾਈਨ ਜ਼ਿਆਦਾ ਸਾਨੂੰ ਕਹਿੰਦੇ ਨੇ ਮਹਿੰਗਾ ਹੁੰਦਾ ਆਪਾਂ ਔਫਲਾਈਨ ਜਾਵਾਂਗੇ ਤੇ ਰੇਟ ਅਪਣਾ ਆਪਣੇ ਹਿਸਾਬ ਨਾਲ ਅਸੀਂ ਘੱਟ ਵੱਧ ਕਰ ਸਕਦੇ ਹਾਂ ਹਨਾ
ਹਾਂਜੀ ਹਾਂਜੀ, ਔਨਲਾਈਨ ਦਾ ਵਿੱਚ ਸਸਤਾ ਪਤਾ ਕਦੋਂ ਮਿਲਦਾ ਜਦੋਂ ਔਫਰ ਲਾਈ ਹੋਵੇ ਉਹਨਾਂ ਨੇ
ਅੱਛਾ
ਦੀਵਾਲੀ ਹੋ ਗਈ ਨਿਊ ਈਅਰ ਹੋਗੀ
ਅੱਛਾ
ਇਹ ਦਿਨਾਂ ਚ, ਤਾਂ ਸਸਤਾ ਮਿਲਦਾ
ਅੱਛਾ, ਤੇ ਹੁਣ ਇਹਨਾਂ ਦਿ ਨਾਸਤੇ ਨਹੀਂ ਮਿਲੇਗਾ ਸਸਤਾ ਮੇਰੇ ਹਿਸਾਬ ਨਾਲ
ਨਹੀਂ ਆ ਦਿਨਾਂਜ ਵੀ ਸਸਤਾ ਮਿਲੇਗਾ ਤੁਹਾਨੂੰ ਨਾ ਜਦੋਂ ਕੋਈ ਔਫਰ ਦੀਵਾਲੀ ਦੇ ਔਫਰ ਆਏਗੀ ਨਾਲ ਗਿਫਟ ਵੀ ਮਿਲਣਗੇ
ਅੱਛਾ ਫਿਰ ਇਸ ਤ ਮਤਲਬ ਸਾਨੂੰ ਵੇਟ ਕਰਨੀ ਚਾਹੀਦੀ ਹੈ ਦੀਵਾਲੀ ਦੀ ਜਾਂ ਕੋਈ ਜਿਸ ਤਰ੍ਹਾਂ ਤੁਸੀਂ ਕਹਿੰਦੇ ਪਏ ਹੋ ਬ ਜਿਵੇਂ ਫੈਕਟਰੀ ਮਿਸ ਹਨਾ
ਹਾਂਜੀ ਹਾਂਜੀ, ਨਹੀਂ ਅਗਰ ਜੇ ਬਹੁਤ ਜ਼ਿਆਦਾ ਜ਼ਰੂਰਤ ਹੈ ਤੁਹਾਨੂੰ ਗਰਮੀ ਬਹੁਤ ਹੈ ਫਿਰ ਤੇ ਲੈਣਾ ਪਏਗਾ ਨਾ, ਗਰਮੀ ਥੋੜੀ ਰਹਿ ਜਾਂਦਾ
ਬਸ ਇਹੀ ਤਾਂ ਮੈਂ ਗੱਲ ਕਰ ਰਹੀ ਹਾਂ ਤੁਹਾਨੂੰ, ਕਿ ਸਾਨੂੰ ਤਾਂ ਇਸ ਟਾਈਮ ਜ਼ਰੂਰਤ ਹੈਗੀ ਹੈ ਗਰਮੀ ਹੈ ਨਾ ਤੇ ਸੋਚ ਰਹੇ ਸੀ ਕਿ ਡਰਾਇੰਗ ਰੂਮ ਵਾਸਤੇ, ਇੱਕ ਅੱਛਾ ਜਿਹਾ, ਬਈ ਕੂਲਰ ਲੈਂਨੀ ਹੈ, ਹਨਾ ਕਿਉਂਕਿ ਏਸੀ ਵੀ ਆਪਾਂ ਹਰ ਟਾਈਮ ਨਹੀਂ ਚਲਾ ਸਕਦੇ
ਹਾਂ, ਏ ਸੀ
ਹਾਂ ਚੌਵੀ ਘੰਟੇ ਅੇ ਸੀ ਨਹੀਂ ਚਲਾਇਆ ਜਾ ਸਕਦਾ ਕਿਉਂਕਿ ਇੱਕ ਰਾਤ ਤਾਂ ਪੂਰਾ ਚਲਾਣਾ ਹੀ ਚਲਾਣਾ ਮੈਂ ਆਪਾਂ ਨੇ, ਫਿਰ ਅਸੀਂ ਸੋਚੀਏ ਵੀ ਦਿਨੇ ਵੀ ਚਲਾ ਰਏ ਤੇ ਫਿਰ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਬਿੱਲ ਬਿੱਲ ਕਿਨੇ ਆਉਂਦੇ ਨੇ
ਬਿੱਲ ਬਹੁਤ ਆਂਦੇ ਨੇ ਜੀ, ਬੜੀ ਮਹਿੰਗੀ ਹੋ ਗਈ
ਹਾਂ, ਤੇ ਹਰ ਬੰਦਾ ਤੇ ਸੋਚਦਾ ਹੈ ਨਾ ਇਹ ਚੀਜ਼ ਤੇ
ਹਾਂਜੀ ਹਾਂਜੀ ਹਾਂਜੀ, ਮੈਂ ਤੇ ਵੈਸੇ ਤੁਹਾਨੂੰ ਕਹਵਾਂਗਾ ਜੇ ਤੁਸੀਂ ਜਾ ਸਕਦੇ ਹੋ ਤੇ ਬਾਜ਼ਾਰੋਂ ਜਾ ਕੇ ਲੈ ਆਓ
ਅੱਛਾ ਦੇਖ ਕੇ ਲਿਆਈਏ ਹਾਂ, ਬਸ ਮੈਂ ਇਹੀ ਤੇ ਤੁਹਾਡੇ ਕੋਲ ਪੁੱਛਣਾ ਸੀ ਤੁਹਾਡੇ ਕੋਲ ਹੀ ਮੈਂ ਲੈਂਨੀ ਸੀ ਅ ਸਲਾਹ ਕਿ ਮੈਂ ਲੈ ਕੇ ਆਵਾਂ, ਜਾਂ ਫਿਰ ਔਨਲਾਈਨ ਜਾਵਾਂ ਤੁਸੀ ਕਹਿੰਦੇ ਪਏ ਔ ਮੈਂ ਆਪ ਜਾਵਾਂ ਵੇਖ ਕੇ ਸਾਨੂੰ ਹੋਰ ਵੀ ਔਪਸ਼ਨ ਮਿਲ ਜਾਨਗੇ ਨਾ ਉੱਥੇ,
ਔਪਸ਼ਨ ਮਿਲ ਜਾਂਦੇ, ਕਿਉਂ ਅੱਜ-ਕੱਲ੍ਹ ਮੋਟਰ ਦਾ ਵੀ ਫਰਕ ਹੈਗਾ, ਬਿਜਲੀ ਕਿੰਨੀ ਕੰਜਊਮ ਕਰਦੀ ਮੋਟਰ
ਅੱਛਾ,
ਹਾਂ, ਕਈ ਮੋਟਰਾਂ ਹੁੰਦੀਆਂ ਹੈ, ਕਿ ਬਹੁਤ ਜ਼ਿਆਦਾ ਲਾਈਟ ਲੈਂਦੀਏ।
ਅੱਛਾ,
ਕਈ ਥੋੜ੍ਹੀ ਘੱਟ ਲੈਂਦੀ ਬਿਜਲੀ, ਬਿੱਲ ਘੱਟ ਆਦੇਂ। ਹਾਂ ਏਸ ਕਰਕੇ
ਹਾਂ ਤੇ ਤੁਹਾਡੇ ਹਿਸਾਬ ਨਾਲ ਲੈਣਾ ਚਾਹੀਦਾ, ਕੂਲਰ ਬੈਨੀਫਿਟ ਹੈ ਉਹਦਾ ਡਰਾਇੰਗ ਰੂਮ ਵਿੱਚ ਜਾਂ ਏਸੀ ਕਾਮਯਾਬ ਨੇ,
ਅਗਰ ਤੁਹਾਡੇ ਡਰਾਇੰਗ ਰੂਮ ਇਚ ਖਿੜਕੀ ਹੈਗੀ ਏ, ਫਿਰ ਤੇ ਕੂਲਰ ਕਾਮਯਾਬ ਏ
ਹਾਂਜੀ ਖਿੜਕੀ ਤੇ ਹੈ, ਸਾਡੇ ਡਰਾਇੰਗ ਰੂਮ ਵਿੱਚ
ਫਿਰ ਤੇ ਫਿਰ ਤੇ ਕਾਮਯਾਬ, ਅਗਰ ਖਿੜਕੀ ਨਹੀਂ ਹੈ ਫਿਰ ਤਾਂ ਏ ਸੀ ਲਵਾਉਣਾ।
ਏ ਸੀ ਲਵਾਉਣਾ ਪਏਗਾ ਨਹੀਂ, ਖਿੜਕੀ ਹੈ ਸਾਡੇ ਡਰਾਇੰਗ ਰੂਮ ਵਿੱਚ ਦੋ ਖਿੜਕੀਆਂ ਹੈ।
ਉਹ ਖਿੜਕੀ ਨਾਲ, ਬੜਾ ਵਧੀਆ ਹੋ ਜਾਂਦਾ ਹੈ ਕਿ ਹਵਾ ਕਰੋਸ ਹੁੰਦੀ ਹੈ ਕੂਲਰ ਵਿੱਚੋਂ ਨਿਕਲਦੀ ਹੈ ਫਿਰ ਕਰੋਸ ਹੁੰਦੀ ਹੈ ਉਹ ਠੰਡਕ ਰਹਿੰਦੀ ਹੈ, ਜੇ ਅੰਦਰ ਬੰਦ ਰਹੇਗਾ, ਫੇਰ ਅੰਦਰ ਗੁੰਮਾ ਜਿਹਾ ਬੰਣ
ਗੁੰਮਾ ਬਣ ਜਾਂਦਾ, ਬਸ ਮੈਂ ਵੀ ਇਹੀ ਕਹਿ ਰਹੀ ਸੀ ਨਾ ਕੀ ਆਪਾਂ ਖਿੜਕੀ ਆਲੀ ਸਾਈਡ ਬਾਹਰਲੀ ਸਾਈਡ, ਕੂਲਰ ਸੈੱਟ ਕਰਦੀਏ।
ਹਾਂ,
ਸਾਡੀ ਖਿੜਕੀ ਹਿਸਾਬ ਦੀ ਬਣੀ ਦੀ ਐ ਨਾ, ਉਹਦੇ ਵਾਸਤੇ ਕੋਈ ਲੌਂਗ ਲੰਬਾ, ਕੂਲਰ ਹੋਣਾ ਚਾਹੀਦਾ ਹੈ। ਚੌੜਾ ਨਹੀਂ, ਹੇਨਾ ਖਿੜਕੀ ਜ਼ਿਆਦਾ ਚੌੜਾਈ ਚਿੰਨੀ ਹੈ, ਫਿਰ ਸਾਨੂੰ ਉਸ ਹਿਸਾਬ ਨਵਾ ਨੀ ਲੈਨਾ, ਪਏਗਾ ਦੇਖ ਕੇ।
ਹਾਂਜੀ-ਹਾਂਜੀ-ਹਾਂਜੀ, ਲੰਬੇ ਵੀ ਆ ਗੇ ਨੇ ਅੱਜ-ਕੱਲ੍ਹ, ਬੜੀ ਵਰਾਇਟੀ ਆ ਗਈ ਕੂਲਰਾਂ ਦੀ
ਹੂੰ ਕੁਛ ਆਈਡੀਆ ਹੈ, ਤੁਹਾਨੂੰ ਰੇਟ ਕਿੰਨੇ ਤੱਕ ਮਿਲ ਜਾਏਗਾ?
ਰੇਟ ਦਸ ਹਜ਼ਾਰ ਤੋਂ ਪਲੱਸ ਹੀ ਨੇ ਬਸ
ਅੱਛਾ, ਦਸ ਤੋਂ ਪਲੱਸ ਹੀ ਨੇ, ਅੱਛਾ, ਮੈਂ ਤੇ ਸੋਚਿਆ, ਛੇ ਸੱਤ ਤੱਕ ਮਿਲ ਜਾਣਗੇ ਕੋਈ ਨਹੀਂ
ਨਹੀਂ ਹੁਣ ਨਾ ਰੇਟ ਬਹੁਤ ਵੱਧ ਗੇ ਨੇ, ਮਹਿੰਗਾਈ ਬੜੀ ਹੋ ਗਈ ਏ
ਹਾਂ ਇਹ ਤਾਂ ਹੇ, ਨਵੀਂ-ਨਵੀਂ,
ਪਿਹਲੇ ਮਿਲ ਜਾਂਦੇ ਸਨ ਪੰਜ ਸੱਤ ਦਾ ਮਿਲ ਜਾਂਦਾ ਸੀ, ਅੱਠ ਹਜ਼ਾਰ ਦਾ, ਉਹ ਹੁਨ ਤੇ ਦਸ ਤੋਂ ਪਲੱਸ ਹੀ ਨੇ।
ਅੱਛਾ,
ਹੁਣ ਦੇ ਵੀ ਪਲਾਸਟਿਕ ਦੇਨਾ ਖ਼ਰਾਬ ਵੀ ਨੀ ਹੁੰਦੇ।
ਲੋਹੇ ਦੇ ਹਾਂਜੀ ਜੰਗ-ਜੁਗ ਲੱਗ ਜਾਂਦੀ ਸੀ।
ਹਾਂਜੀ-ਹਾਂਜੀ, ਹੁਣ ਪਲਾਸਟਿਕ ਦੇ ਆਣ ਲਾਗੇ ਔ ਹੁਨ ਕਾਫ਼ੀ ਲਾਈਫ ਟੇਮ ਚਲ ਉਹਦੀ ਲੋਂਗ ਟਾਈਮ ਹੈ ਉਹਦੀ
ਹਾਂ,
ਹਾਂ ਕਰਨ
ਗਰੰਟੀ ਹੁੰਦੀ ਏ, ਚਲੋ ਫੇਰ ਤੁਸੀਂ ਜਰਾ ਸਾਨ ਫ੍ਰੀ ਹੋਵੋਗੇ, ਥੋੜਾ ਸਾਨੂੰ ਦੱਸਿਆ ਜੇ।
ਹਾਂਜੀ-ਹਾਂਜੀ,
ਹਾਂ ਆਪਾਂ ਇਕ ਕੂਲਰ ਲੈ ਕੇ ਆਨੇ, ਕਿਉਂਕਿ ਅਜੇ ਗਰਮੀ ਤਾਂ ਹੈ ਹੀ ਹੈ। ਦੋ ਤਿੰਨ ਮਹੀਨੇ ਦੀ, ਹੂੰ ਜੇ ਬਰਸਾਤਾ ਵੀ ਆ। ਦੀ ਐ ਨਾ, ਤੇ ਕੋਈ ਇਹ ਤੇ ਹੈ, ਨੀ ਕਿ ਮੌਸਮ ਚੇਂਜ ਹੋ ਜਾਣਾ, ਬਈ ਗਰਮੀ ਤੇ ਰਹਿਣੀ ਐ।
ਹਾਂ ਗਰਮੀ ਤੇ ਰਹੇਗੀ ਰਹੇਗੀ ਜੇ।
ਹਾਂ ਤੇ ਏਸੀ ਯਾ ਕੂਲਰ ਬਿਨਾਂ ਤਾਂ ਗੁਜ਼ਾਰਾ ਹੈ ਨੀ,
ਏਸੀ ਅਗਰ ਤੁਸੀਂ, ਏ ਸੀ ਵੀ ਸੋਚ ਦਿੰਦੇ ਹੋ ਏ ਬਾਰੇ ਵੀ,
ਹਾਂ,
ਏਸੀ ਵੀ ਅੱਜ-ਕੱਲ੍ਹ ਇਨਵਰਟਰ ਏਸੀ ਆ ਗਏ ਨੇ, ਥੋੜੀ ਲਾਈਟ ਘੱਟ ਲੈਂਦੇ ਨੇ,
ਅੱਛਾ, ਇਨਵਰਟਰ ਏਸੀ ਵੀ ਫੇਰ ਕੂਲਿੰਗ ਕਰਦੇ
ਹਾਂ ਬਹੁਤ ਵਧੀਆ ਕੂਲਿੰਗ ਕਰਦੇ ਨੇ ਇਨਵਰਟਰ ਤੇ ਨਹੀਂ ਚੱਲਦੇ, ਇਹਨਾਂ ਦਾ ਨਾਮ ਹੁੰਦਾ ਇਨਵਰਟਰ ਏ ਸੀ
ਅੱਛਾ -ਅੱਛਾ।
ਹਾਂ, ਇਹ ਇਨਵਰਟਰ ਤੇ ਨਹੀਂ ਚੱਲਦੇ ਵੈਸੇ
ਅੱਛਾ, ਨਹੀਂ ਮੈਂ ਪਤਾ ਕੀ ਸੁਣਿਆ ਕਿ ਜਿਹੜੇ ਇਨਵਰਟਰ ਏ ਸੀ ਹੁੰਦੇ ਨਾ, ਉਹ ਦੀ ਕੂਲਿੰਗ ਘੱਟ ਹੁੰਦੀ ਹੈ।
ਨਹੀਂ -ਨਹੀਂ ਸਾ ਲਵਾਇਆ ਛੋਟੇ ਬ੍ਰਦਰ ਨੇ ਲਵਾਇਆ ਮੇਰੇ ਬੜਾ ਵਧੀਆ ਚੱਲਦਾ ਪਿਆ
ਅੱਛਾ, ਤੇ ਉਹਦਾ ਫਿਰ ਬਿੱਲ -ਬਿੱਲ ਸਹੀ ਆਉਂਦਾ।
ਹਾਂ ਬਿੱਲ ਥੋੜ੍ਹਾ ਫ਼ਰਕ ਹੈ ਕਾਫ਼ੀ ਉਹਦਾ
ਅੱਛਾ, ਤੇ ਆਈਡੀਆ ਹੈ। ਤੁਹਾਨੂੰ ਇੱਕ ਮਹੀਨੇ ਦਾ ਕਿੰਨਾ ਆ ਜਾਂਦਾ ਤਾਂ ਕਰ ਕੇ ਚਲਾਉਂਦੇ, ਨੇ ਮਤਲਬ ਕੀ ਚੌਵੀ ਘੰਟਿਆਂ ਚ ਅਗਰ ਜੇ ਪੰਦਰਾਂ ਘੰਟੇ ਵੀ ਚਲਾਂਦੇ ਹੋਣ, ਕਿਉਂਕਿ ਇੱਕ ਰਾਤ ਤੇ ਪੂ
ਪੰਜ ਹਜ਼ਾਰ ਰੁਪਏ ਲੈ ਕੇ ਚਲੋ ਇੰਨਾ ਆਈ।
ਆ ਜਾਂਦਾ, ਹਾਂ ਬਸ, ਸਹੀ ਗੱਲ ਰ ਅਗਰ ਜੇ ਆਪਾਂ ਹੀ, ਦੂਸਰਾ ਏਸੀ ਲਗਾਈਏ, ਉਹ ਤਾਂ ਸਾਨੂੰ ਦਸ ਤੱਕ ਪੈ ਜਾਏ।
ਹਾਂਜੀ- ਹਾਂਜੀ।
ਹਾਂ, ਕਿਉਂਕਿ ਸਾਡੇ ਲੱਗੇ ਦੇ ਨਾ ਦੂਸਰੇ ਸੀ ਉਹ ਜਨਰਲ ਦੇ ਤੇ ਇੱਕ ਜਿਹੜੀ ਹੈਗੀ ਕੰਪਨੀ, ਮਿਸਤੀ ਬਸ਼ੂ ਇਜ ਕੁਛ ਹੈ ਨਾ, ਮਿਸਟੀ ਵਿਸ਼ੀ ਹਾਂ ਤੇ ਇੱਕ ਉਹ -ਉਹ ਹੈ ਬੜੇ ਅੱਛੇ ਹੈਗੇ ਨਾ, ਪਰ ਫਿਰ ਉਹਨਾਂ ਦਾ ਬਿੱਲ ਬੜੇ ਆਉਦਾ ਫ ਉਹਨਾਂ ਦੇ
ਹਾਂਜੀ -ਹਾਂਜੀ।
ਹਾਂ।
ਕੋਈ ਨੀ, ਤੁਸੀਂ ਵਿਚਾਰ ਕਰ ਲੋ ਨਾ ਕਿਹੜਾ ਏ ਸੀ ਲਵਾਉਣਾ, ਕਿ ਕੂਲਰ ਲਾਉਣਾ। ਫੇਰ ਉਸ ਹਿਸਾਬ ਨਾਲ ਉੱਥੇ ਜਾਣਾ ਪਏਗਾ ਕੂਲਰ ਵੱਖਰੇ ਹੁੰਦੇ ਨੇ ਏ ਸੀ
ਏ ਸੀ ਆ ਦੀ ਵੱਖ ਬੰਦਾ ਚਲੋ, ਮੈਂ ਪੂਰੀ ਆਪਣੀ ਸੋਚ ਵਿਚਾਰ ਕਰਕੇ ਤੇ ਤੁਹਾਨੂੰ ਕੋਲ ਕਰ ਦਾਂਗੀ ਫੇਰ, ਠੀਕ ਹੈ ਫੇਰ ਆਪਾਂ ਚੱਲਾਂਗੇ ਤੇ ਜੋ ਸਮਝ ਆਇਆ, ਉਸੇ ਟਾਈਮ ਹੱਥੋਂ ਹੱਥ ਲੈ ਲਵਾਂਗੇ। ਠੀਕ ਹੈ, ਹਾਂਜੀ ਹੋਰ ਘਰ ਸਭ ਬੱਚੇ ਬਜ਼ਰੁਰਗ ਸਭ
ਸਭ ਸਭ ਵਧੀਆ ਜੀ ਸਭ ਵਧੀਆ ਹਾਂਜੀ ਹੋ! ਠੀਕ ਹੈ, ਜੀ ਸਤਿ ਸ਼੍ਰੀ ਅਕਾਲ।